ਹੈਲੋ।
ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ
ਹੋਰ ਠੀਕ ਹੋ
ਹਾਂਜੀ
ਤੁਸੀਂ ਸੁਣਾਓ?
ਬਸ ਵਧੀਆ' ਤੇ ਹ
ਹਮ
ਬਸ ਬੱਚਿਆਂ ਨੂੰ ਜਰਾ ਕੰਮ ਕਰਾਉਣ ਲੱਗੀ ਸੀ ਬਸ ਸਕੂਲ ਦਾ ਇਹ ਬੱਚਿਆਂ ਨੂੰ ਕੰਮ ਕਰਾਉਣ ਲੱਗੀ ਸੀਗਾ ਸਕੂਲ ਦਾ ਆਹ ਸਵੇਰੇ ਫੇਰ ਜਦੋਂ ਸਵੇਰੇ ਸਕੂਲ ਦਾ ਟਾਈਮ ਹੋ ਜਾਂਦਾ ਸਾਰਾ ਦਿਨ ਖੇਲਦੇ ਰਹਿੰਦੇ ਨੇ ਸਵੇਰੇ ਮੰਮਾ ਸਕੂਲ ਜਾਣਾ ਕੰਮ ਫ ਬੁੱਕਸ ਵਗੈਰਾ ਰੱਖ ਦਿਉ ਟਾਈਮ ਟੇਬਲ 'ਤੇ
ਤੇ ਹਮ
ਇਹਨਾ ਕੰਮ ਦੇਖੋ ਬੁਕਸਾਂ ਵਗੈਰਾ ਜਦੋਂ ਮੰਮੀ ਕਰਾਏ ਤੇ ਕਰਾਏ ਆਪ ਕੁਦ ਨੀ ਕਰਨਾ ਹੈਗਾ ਕੰਮ ਹਾਂ ਸਾਰਾ ਕੁਛ ਆਪ ਦੇਖਣਾ ਪੈਂਦਾ ਹੋਰ' ਆਰੇ ਟੀਚਰਾਂ ਫੇਿਰ ਗੱਲਾਂ ਬਣਾਦਿਆ ਹੈਗੀਆਂ ਬੱਚਿਆਂ ਨੂੰ ਤੁਸੀਂ ਪਹਿਲੇ ਪੀਰਿਡ ਜ਼ਰੂਰ ਚੈੱਕ ਕਰਿਆ ਕਰੋ ਨੋਟਬੁੱਕਾਂ ਵਗੈਰਾ
ਹਮ
ਨਾਲੇ ਟੈਸਟ ਵਗੈਰਾ ਵੀ ਆ ਸ਼ੁਰੂ ਹੈਗੇ ਨਾ
ਅੱਛਾ
ਉਹ ਤਾਂ ਗਨ ਤਿਆਰ ਹੀ ਕਰਾ ਰਹੀ ਸੀ ਮੈਂ ਅੱਛਾ ਤੁਸੀਂ ਬੁੜੀਆ ਸਾਹਿਬ ਗਏ ਸੀਗਾ ਅੱਛਾ ਸੰਡੇ ਸੀ ਨਾ
ਹਾਂਜੀ ਹਾਂਜੀ ਬਸ ਰਸਤੇ ਵਿੱਚ ਕਿਸੇ ਦਾ ਐਕਸੀਡੈਂਟ ਹੋਇਆ ਸੀ ਮੂਡ ਖਰਾਬ ਰ ਪਿਆ ਆ ਵਿਚਾਰੇ ਨੂੰ ਦਆ ਹੀ ਨਹੀਂੀ ਆਉਂਦੀ ਕਿਸੇ ਨੂੰ
ਕੀਤੀ ਸੀ ਅੱਛਾ, ਹਾਂ। ਆਏ-ਹਾਏ ਗਰੀਬ ਦੀ ਵੇਖੋ, ਗ਼ਰੀਬ ਨੂੰ ਰੱਬ ਦੀ ਮਾਰ ਏ।
ਓਂਦੇ ਵਿੱਚ ਪੈਸੇ ਸੀ ਦਸ, ਪੰਦਰਾਂ ਪਿਆ। ਵਿਚਾਰਾ ਸਾਈਕਲ ਤੇ ਹੈਗਾ ਸੀ। ਬਸ ਥੋੜੀ ਬੋਤ ਖਰੋਚਾਂ ਆਈਆਂ ਉਹਨੂੰ ਬਚਾਅ ਹੋ ਗਿਆ ਵੈ ਵੈਸੇ।
ਪਰ, ਹਛਾਂ ਜ਼ਾਦਾ ਨੀ ਲੱਗੀ ਉਹਨੂੰ।
ਹੁੰ, ਮੈਂ ਕੇਹ ਰੀ ਬਈ ਦਯਾ ਨੀ ਹੈ ਕਿਸੇ ਦੇ ਅੰਦਰ, ਕੋਈ ਰੁਕਿਆ ਈ ਨੀ
ਜੀ, ਅੱਜ ਕਲ
ਵੇਖ ਲ, ਵੇਖ ਲਵੇ ਬੰਦਾ
ਕੋਈ ਹਾਲ ਨੀ।
ਕੋਈ ਚੁੱਕ ਕੇ ਲੈ ਗਿਆ ਉਹਦਾ ਪਰਸ ਵੀ।
ਹੋ ਓ। ਅੱਛਾ ਵਿਚਾਰੇ ਦਾ ਐਕਸੀਡੈਂਟ ਵੀ ਹੋ ਗਿਆ ਉਤੋਂ ਪਰਸ ਵੀ ਚੁਕੀ ਗਿਆ।
ਹਾਂ, ਪਰਸ ਚੁੱਕ ਕੇ ਲੈ ਗਆ
ਬਚਾਅ ਤੇ ਹੋਇਆ ਉਹਨੂੰ, ਲੱਗੀ ਤੇ ਨੀ ਸੀ ਕੋਈ।
ਬਸ।
ਥੋੜੀ ਬੋਤ ਚੋਟਾ ਲੱਗ ਗਿਆ। ਖਰੀਚਾ ਵੀ ਪਈਆ, ਖਰੋਚ ਵਗੈਰਾ ਲੱਗ ਗਈਏ। ਪਤਾ ਨੀ ਬਾਈਕ ਆਲਾ ਈ ਮਾਰ ਗਿਆ ਸੀ।
ਅੱਛਾ, ਬਾਈਕ ਵਾਲਾ।
ਦੇਖਦੇ ਹੈ ਨੀ
ਹਾਂ, ਬਸ ਅਨੇ ਵਾ ਚਲਾਂੜੇ ਹੈਗੇ ਐ। ਹਾਂ, ਡਰ ਲੱਗਦਾ ਹੈਗਾ ਅੱਜ ਕੱਲ।
ਅੱਜ ਕੱਲ ਤੇ, ਬਸ ਵੇਖ ਕੇ ਬੱਚਿਆਂ ਨੂੰ ਵੀ ਡਰ ਲੱਗਦਾ ਐ ਦੇਂਨਦੇਆਂ ਗੱਡੀ ਵੀ। ਅੱਜ ਕੱਲ, ਹੋਰ ਧਿਆਨ ਨਾਲ ਚਲਾਨੀ ਵੀ ਚਾਹੀਦੀ ਹੈ ਗੀ ਐ। ਅੱਜ ਕੱਲ, ਛੋਟੇ-ਛੋਟੇ, ਹਾਂ ਚੱਲਦਾ ਸਹੀ ਗੱਲ ਐ। ਅੱਜ ਕੱਲ੍ਹ ਛੋਟੇ-ਛਟੇ ਬੱਚੇ ਚਲਾਂਦੇ ਨੇ ਗੱਡੀਆਂ ਇੰਨੀ ਤੇਜ਼, ਪਤਾ ਈ ਨੀ ਚੱਲਨ ਦਿੰਦੇ ਹੈਗੇ। ਏਡੀ ਤੇਜ਼ ਲੈ ਕੇ ਜਾਂਦੇ ਹੈਗੇ ਨੇ।
ਹੁੰ।
ਬੰਦਾ ਧਿਆਨ ਨਾਲ ਚਲਾਨੀ ਚਾਹੀਦੀ ਐ ਨਾ ਥੋੜੀ।
ਹੁੰ।
ਫੇਰ ਉਹਨੂੰ ਹੋਸਪਿਟਲ ਵਗੈਰਾ ਨੀ ਲੈ ਕੇ ਗਏ ਕੋਈ।
ਹੁੰ, ਬਸ ਫੇਰ ਉਹਨੇ ਫੋਨ ਕੀਤਾ ਉਨਦੇ ਘਰ ਦੇ ਉਹਨੂੰ ਲੈ ਗਏ ਸੀ ਬਸ। ਨਾਲੇ ਆ ਗਏ ਉਹਨਾਂ ਦੇ ਘਰ ਦੇ, ਉਹ ਤੇ ਆਪਨੇ ਪਰਸ ਨੂੰ ਈ ਰੋਈ ਜਾਏ। ਪਤਾ ਨੀ ਮੁ
ਹਾਏ, ਉਂਦੇ ਪੈਸੇ ਹੋਨੇ ਨਾ, ਹਾ ਹੋਰ ਕੀ, ਪਤਾ ਨੀ ਕਿਵੇਂ ਕੋਈ ਕਮਾਦਾ ਹੈਗਾ।
ਹਾਂ, ਪਤਾ ਨੀ ਕਿਹੜੇ ਕੰਮ ਲੈ ਕੇ ਜਾ ਰਿਹਾ ਸੀ ਵਿਚਾਰਾ, ਪੈਸੇ ਆ।
ਕੋਈ ਹਾਲ ਨੀ, ਚਲੋ।
ਅੱਜ ਕੱਲ੍ਹ ਚੋਰੀ-ਚੁਰੀ ਜ਼ਾਦਾ ਈ ਕਰਦੇ ਨੇ, ਲੁਟ ਮਾਰ ਬੜੀ ਮਚਾਈ ਦੀ ਲੋਕਾਂ ਨੇ।
ਆਂ, ਅੱਜ ਕੱਲ ਪਤਾ ਨੀ ਕਿ ਮਾਹੌਲ ਈ ਬੋਤ ਖ਼ਰਾਬ ਐ ਬੋਤ
ਆਂ, ਬਾਹਰ ਨਿਕਲਨ ਦਾ ਹਾਲ ਈ ਨੀ ਹੈਂ। ਕੱਲਾ ਬੰਦਾ ਵੇਖਦੇ ਨੇ ਬਸ, ਲੁੱਟ ਲਿਆ ਉਹਨੂੰ।
ਸਹੀ ਗੱਲ ਐ, ਸਹੀ ਗੱਲ ਐ। ਡਰ ਲੱਗਦਾ ਹੇਗਾ ਅੱਜ
ਦਯਾ ਹੈ ਈ ਨੀ ਕਿਸੀ
ਨਾ-ਨਾ-ਨਾ, ਅਗਰ ਕਿਸੇ ਨੇ ਉਠਾਇਆ ਤੇ ਵਿਚਾਰੇ ਨੂੰ ਦੇ ਦੋ ਪਰਸ। ਗ਼ਰੀਬ ਬੰਦਾ ਹੈਗਾ ਕਿੱਥੋਂ ਕਰੇਗਾ ਉਹ
ਹਾਂ ਪਤਾ ਨੀ ਕੀ ਸੋਚਦਾ ਹੋਣਾ ਅਗਲਾ ਕਿਵੇਂ ਕਰਾਂਗਾ ਮੇਰੇ ਪੈਸੇ ਸੀ ਵਿਚ
ਆਏ ਹਾਏ ਹਾਂ ਸਹੀ ਗੱਲ ਹੈ ਹ ਨਹੀਂ ਪ
ਹਮ
ਠੀਕ
ਹੋਰ
ਬਸ ਅੱਜ ਕਲ ਬੜਾ ਮੋਲ ਖ਼ਰਾਬ ਆ ਅੱਜਕਲ ਹਾਂਜੀ ਬਸ ਬੱਚਿਆਂ ਨੂੰ ਕਹਿ ਰਹੀ ਹਾਂ ਕਲ ਟੈਸਟ ਹੈਗੇ ਨੇ ਤੇ ਕਰਦੇ ਨੀ ਹੈਗੇ ਸਾਰਾ ਦਿਨ ਖੇਲਣ ਦੇ ਬਿਤਾ ਦੇ ਟਿਊਸ਼ਨਾਂ ਪੜ ਆਏ ਪੜ ਆਏ ਜੋ ਬਾਅਦ ਚ ਕੁਛ ਘਰ ਆ ਕੇ ਬਹਿ ਕੇ ਕਰਨਾ ਹੀ ਨੀ ਹੈਗਾ ਇਹਨਾਂ ਨੇ ਬਸ ਆਪ ਕਰਾਓ ਫੇਰ ਸਵੇਰੇ ਨਹੀਂ ਪੜ ਹੈਗੇ ਜੋ ਟਵਿਸ਼ਨ ਤੇ ਪੜ ਆਏ ਪੜ ਆਏ ਘਰ ਤੇ ਬਿਲਕੁਲ ਹੱਥ ਨੀ ਲਗਾਉਂਦੇ ਅੱਛ ਤਨੇ ਹਾਂਜੀ ਬਸ ਇਹ ਵੱਡਾ ਮੁੰਡਾ ਸੈਕਿੰਡ ਹੈਗਾ ਛੋਟੇ ਨੂੰ ਹਜੇ ਪਾਉਣਾ ਉਹ ਸਕੂਲ ਐਡਮਿਸ਼ਨ ਕਰਾਣਾ ਸੀਗਾ ਹੁਣ ਕਲ ਜਾਵਾਂਗੇ ਦੋ ਤਿੰਨ ਦਿਨ ਹੋ ਗਏ ਨੇ ਧੱਕੇ ਖਾਂਦੇਿਆਂ ਐਡਮਿਸ਼ਨ ਹੀ ਨਹੀ ਹੋ ਰਿਹਾ ਹੈਗਾ ਸਕੂਲ ਪਤਾ ਨੀ ਕੀ ਕਹਿ ਰਹੇ ਨੇ, ਕਹਿੰਦੇ ਬਈ ਤੁਸੀਂ ਡਾਕੂਮੈਂਟਸ ਲੈ ਕੇ ਆਓ ਸਾਰੇ ਪਹਿਲੇ।
ਅੱਛਾ, ਤੁਹਾਡੇ ਪੂਰੇ ਨੀ।
ਹਾਂ, ਬਈ ਮੁੰਡੇ ਨੂੰ ਪਹਿਲੇ ਪਲੇ ਵਿੰਗ ਕਰਾਇਆ ਨਾ। ਬਈ ਹੁਣ ਅਸੀਂ ਲੇਟ ਪਾ ਰਹੇ ਹੈਗੇ ਆ ਨਾ। ਹਾਂਜੀ, ਬਈ ਇਧਰ ਦੀ ਜਿਵੇਂ ਅਪ੍ਰੈਲ, ਮਈ, ਜੂਨ ਦੀ। ਬਈ ਉਹ ਲੈ ਕੇ ਆਓ। ਆਪਣਾ ਅਸੀਂ ਤਾਂ ਡੋਕੂਮੈਂਟ, ਹਾਂਜੀ ਸਲਿੱਪ ਲੈ ਕੇ ਕੇ ਆਓ ਬਈ, ਤੁਸੀਂ ਦਿੱਤੀ ਐ ਫੀਸ ਉਧਰ। ਵੀ ਅਸੀਂ ਤਾਂ ਅਸੀਂ ਫੀਸ ਨਹੀਂ ਲਵਾਂਗੇ, ਤਿੰਨ ਮਹੀਨੇ ਦੀ।
ਅੱਛਾ- ਅੱਛਾ।
ਪਤਾ ਨੀ ਕੀ- ਕੀ ਰੂਲਸ, ਹੋਰ ਸਾਰੇ ਡਾਕੂਮੈਂਟ ਦੇ ਵਿੱਚ ਫਿਰ ਪੈਨ ਕਾਰਡ ਵੀ। ਹਾਂਜੀ, ਪੈਨ ਕਾਰਡ ਵੀ ਅੱਜ -ਕੱਲ੍ਹ ਚੱਲਣ ਲਾਗੇ, ਪੈਨ ਕਾਰਡ ਦਾ ਕੋਈ ਰੂਲ ਹੀ ਨਹੀਂ ਹੈਗਾ, ਹਨਾ। ਪਤਾ ਨੀ ਕੀ ਹੈਗਾ ਚੱਕਰ ਇਹਨਾਂ ਦਾ, ਕੁਝ ਸਮਝ ਨਹੀਂ ਆ ਰਿਹਾ, ਤਿੰਨ ਦਿਨ ਹੋਗੇ ਨੇ ਮੈਨੂੰ ਲਗਾਤਾਰ ਅਸੀਂ ਕਰ ਰਹੇ ਹਾਂ, ਧੱਕੇ ਖਾਣ ਜਾ ਰਿਹਾ, ਐਡਮਿਸ਼ਨ ਹੀ ਨਹੀਂ ਹੋ ਰਿਹਾ।
ਅੱਛਾ,
ਅੱਜ- ਕੱਲ੍ਹ ਨਾ ਪਤਾ ਨੀ ਕੀ ਰੂਲਸ ਬਣ ਗਏ, ਕੁਛ ਸਮਝ ਨੀ ਐ।
ਹੂੰ
ਕਦੇ ਪੈਨ ਕਾਰਡ, ਕਦੀ ਆਧਾਰ ਕਾਰਡ, ਫੈਮਲੀ ਆਈ ਡੀ ਵਗੈਰਾ ਸਾਰਾ ਕੁਛ ਪਰੂਫ ਲੈ ਕੇ ਆਓ ਬੱਚੇ ਦਾ।
ਹਾਂ, ਪਹਿਲੇ ਟਾਈਮ ਨੀ ਸੀ ਨਾ ਆ ਹੁਣ ਮਾਹੌਲ ਬਦਲੀ ਜਾ ਰਿਹਾ, ਕਦੀ ਕੁਛ ਕੁਛ ਕਦੀ ਕੁਛ ਅੱਜ
ਤਿੰਨ ਦਿਨ ਹੋ ਗਏ ਨੇ ਹਾਂ। ਦੀਦੀ ਤਿੰਨ ਦਿਨ ਹੋ ਗਏ ਨੇ ਮੈਨੂੰ ਧੱਕੇ ਖਾਂਦਿਆਂ, ਹਜੇ ਤੱਕ ਐਡਮਿਸ਼ਨ ਨੀ ਹੋ ਰਿਹਾ ਬੱਚੇ ਦਾ।
ਬਸ ਬੰਦਾ ਪਤਾ ਨੀ ਕਿਵੇਂ ਟੈਮ ਕੱਢ ਕੇ ਜਾਂਦਾ।
ਹਾਂ- ਹਾਂ ਹੋਰ, ਹੁਣ ਕੱਲ ਫੇਰ ਚੱਕਰ ਲਗਾਣਾ ਪਏਗਾ। ਨਹੀਂ- ਨਹੀਂ ਮਜਬੂਰੀ ਨੀ ਸਮਝਦੇ, ਕੀ ਕਰੀਏ ਬੜਾ ਬੁਰਾ ਆ ਲਗਾ, ਤਿੰਨ ਦਿਨ ਹੋ ਗਏ ਧੱਕੇ ਖਾ ਰਹੇ ਆਂ ਅਸੀਂ ਐਡਮਿਸ਼ਨ ਵਾਸਤੇ, ਕਦੀ ਇਹ-
ਹਾਂ ਉਹਨੂੰ ਕਹਿਣਾ ਸੀ ਨਾ ਐਡਮਿਸ਼ਨ ਕਰਲੋ, ਤੇ ਬਾਅਦ
ਹਾਂ ਤੇ ਨਹੀਂ ਮੰਨਦੇ ਨਾ, ਕਹਿੰਦੇ ਅਸੀਂ ਪਹਿਲੇ ਡਾਕੂ ਡਾਕੂਮੈਂਟ ਵਗੈਰਾ ਸਾਰਾ ਕੰਪਲੀਟ ਹੋਏਗਾ, ਤੇ ਤਾਂ ਕਰਾਂਗੇ ਅਸੀਂ। ਹੁਣ ਹਾਂ ਬਸ ਫੇਰ ਬੱ ਬੱਚਿਆਂ ਦੀ ਫਿਰ ਬਾਅਦ ਚੋਂ ਡਰੈਸਾਂ ਵਗੈਰਾ ਬੜਾ ਹੋਰ, ਇਹ ਹਫ਼ਤਾ ਵੀ ਐਵੇਂ ਚਲਾ ਜਾਣਾ। ਬੜੀ ਦਿੱਕਤ ਹੈਗੀ, ਤਾਂ ਹੀ ਤੇ ਚੀਜ਼ ਹੈਗੀ ਨਾ, ਬੱਚੇ ਨੂੰ ਪਹਿਲੇ ਸਹੀ ਟਾਈਮ ਤੇ ਪਾ ਦਿੰਦੇ ਤੇ ਪਾ ਦਿੰਦੇ। ਅਪ੍ਰੈਲ ਤੋਂ ਠੀਕ ਰਹਿੰਦਾ ਬੱਚਾ, ਬਸ ਮਹ ਦੋ ਮਹੀਨੇ ਲੇਟ ਹੁੋ ਗਏ ਆ ਬਸ। ਇਹ ਫੋਮਾਂ ਦੇ ਚੱਕਰ ਚ ਰਹਿ ਗਿਆਂ, ਬਸ ਹੋਰ ਕੁਛ ਨੀ ਅਸੀਂ।
ਕੋਈ ਗੱਲ ਨੀ ਪਾ ਤੇ ਲੈਣਗੇ, ਐਡਮਿਸ਼ਨ ਤੇ ਹੋ ਜਾਏਗਾ।
ਹਾਂ, ਵੇਖੋ ਹੁਣ ਕੱਲ ਜਾਣਾ ਪਏਗਾ ਫੇਰ।
ਔਰ ਇਹ ਬਸ ਫੋਮ ਦੇ ਚੱਕਰ ਵਿਚ ਅਸੀ ਯਾਰ ਐਹ ਆਈ ਟੀ ਦੇ ਫੋਮ ਨੀ ਜੇੜੇ ਭਰੇ ਦੇ। ਮੈਂ ਕਿਹਾ ਚਲੋ ਨੰਬਰ ਆ ਜਾਏਗਾ ਮੁੰਡੇ ਦਾ, ਆਰ ਟੀ ਆਈ ਦੇ ਨਾ ਫੋਮ ਹੈਗੇ ਨੇ ਕੋਈ, ਆਇ ਟੀ ਆਈ ਹਾਂਜੀ।
ਪਤਾ ਨੀ ਉਂਦਾ ਨੰਬਰ ਤੇ ਪੈ ਗਿਆ ਸੀਗਾ, ਤਿੰਨ ਚਾਰ ਸ ਸਕੂਲ ਆ ਗਏ ਸੀਗਾ, ਬਸ ਨੰਬਰ ਉਦਾ ਵੈਰੀਫਾਈ ਹੋ ਗਿਆ ਸੀ। ਪਤਾ ਨੀ ਕੀ ਹੋਇਆ ਫੇਰ ਮਤਲਬ ਇਹ ਨਾ ਜਿਵੇਂ ਸਕੀਮ ਵਗੈਰਾ ਨਿਕਲਦੀ ਏ ਸਰਕਾਰ ਵਜੋਂ, ਬਈ ਕੋਈ ਪ੍ਰਾਈਵੇਟ ਸਕੂਲ ਪਾ ਸਕਨੇ ਆ ਅਸੀਂ ਬੱਚਿਆਂ ਨੂੰ ਫਰੀ ਪੜ੍ਹੇਗਾ ਬੱਚਾ ਨਾ। ਬਈ ਸਰਕਾਰ ਦੀ ਤਰਫੋਂ ਪਤਾ ਨੀ ਫਿਰ ਕੀ ਸਿਸਟਮ ਹੈਗਾ ਕੁਛ ਸਮਝ ਨ ਆ ਰਿਹਾ ਸਾਰਾ ਵੈਰੀਫਾਈ ਹੋ ਗਿਆ ਸੀ। ਸਾਰੇ ਡਾਕੂਮੈਂਟ ਜੈਸੇ ਫੈਮਲੀ ਆਈ ਡੀ ਆਧਾਰ ਕਾਰਡ ਬੱਚੇ ਦਾ, ਪੈਨ ਕਾਰਡ ਵਗੈਰਾ ਫੈਮਿਲੀ ਆਈ ਡੀ, ਅਧਾਰ ਤੁਹਾਡੇ ਸਾਰੇ ਪ੍ਰੂਫ ਹੋਣੇ ਚਾਹੀਦੇ ਨੇ ਫਿਰ ਫੋਰਮ ਸਬਮਿਟ, ਹੁੰਦਾ ਉੱਧਰ ਉਹ ਜਾਣਾ ਪੈਂਦਾ ਕਾਫੀ ਕਫੀ ਦੂਰ ਜੇੜੇ ਮੇਨ ਇਹਨਾਂ ਦਾ ਹੁੰਦਾ ਨਾ ਜਿੱਥੇ ਫੋਮ ਜਮਾ, ਦਿਨ ਆਫਿਸ ਹਾਂਜੀ ਉਧਰ ਜਾਣਾ ਪੈਂਦਾ।
ਹਾਂਜੀ। ਬਸ ਉਹ ਨੰਬਰ ਹੀ ਨੀ ਪਿਆ ਮੁੰਡੇ ਦਾ ਤਾਂ ਦਿੱਕਤ ਹੋ ਗਈ ਸਾਨੂੰ ਹੋਰ ਕੁਛ ਨਹੀਂ। ਨਹੀਂ ਤਾਂ ਹੁਣ ਤੱਕ ਅਸੀਂ ਪੈ ਜਾਂਦਾ ਮੁੰਡਾ ਮੇਰਾ। ਮੈਂ ਕਿਹਾ ਕਿਤੇ ਫੋਮਾਂ ਦੇ ਚੱਕਰ ਵਿਚ ਰਵਾਂਗੇ ਆ ਸਹੀ ਸਹੀ ਗੱਲ ਏ ਮੈਂ ਕਿਹਾ ਚਲੋ, ਸਹੀ, ਅਗਲੇ ਸਾਲ ਦੇਖ ਲਾਂਗੇ ਹੋਰ ਕੀ ਨਹੀਂ ਆਇਆ ਨੰਬਰ ਤੇ, ਇਹ ਹੋ ਜਾਂਦਾ ਨਾ ਚਲੋ ਤੁਵਾਣ ਪਤਾ ਅੱਜ ਕੱਲ ਦੇ ਖਰਚੇ ਬੜੇ ਨੇ ਕੀ ਕਰੀਏ, ਬੜਾ ਔਖਾ ਪੜ੍ਹਾਉਣਾ ਬੱਚਿਆਂ ਨੂੰ ਬਹੁਤ ਜ਼ਿਆਦਾ।
ਹੋਰ ਕੀ ਅਰੇ ਅੱਜ ਕੱਲ ਦੇ,
ਸੌ ਦੇ ਬਰਾ
ਸਹੀ ਗੱਲ ਹੈ ਅੱਜ ਕੱਲ ਤੇ ਬਸ ਇੱਕ ਹੀ ਸਹੀ ਹੈਗਾ ਆਜ ਦੇ, ਤਾਂ ਦਿੱਕਤ ਹੋਗੀ ਹੋਰ ਕੁਛ ਨੀ ਤਾਂ ਹੁਣ ਤੱਕ ਪੈ ਜਾਂਦਾ ਮੁੰਡਾ ਮੇਰਾ। ਉਹ ਤਾਂ ਫੇਰ ਉਹ ਕਹਿੰਦੇ ਨੇ ਕਿ ਤਿੰਨ ਮਹੀਨੇ ਦਾ ਪ੍ਰੂਫ ਨਿਕਾਲੋ ਤੁਸੀਂ। ਹੁਣ ਵੇਖੋ ਹੁਣ ਕੀ ਕਹਿੰਦੇ ਨੇ ਕਾਲ ਜਾਵਾਂਗੇ ਵੇਖੋ ਹਾਂਜੀ ਹਾਂਜੀ। ਜੀ ਬਈ ਉਹ ਸਕੂਲ ਤੁਸੀਂ ਫੀਸ ਦਿੱਤੀ ਏ ਕਿ ਨਹੀਂ ਦਿੱਤੀ ਹੈਗੀ?
ਚਲੋ ਕੋਈ ਨੀ ਟੈਨਸ਼ਨ ਨਾ ਲਓ ਹੋਜਏਗਾ ਕੋਈ ਨੀ। ਠੀਕ ਠੀਕ ਓਕੇ ਓਕੇ ਓਕੇ ਬਾਏ।